ਹੈਲੋ ਹਾਂਜੀ ਨਮਸਤੇ ਆਂਟੀ, ਵਧੀਆ ਵਧੀਆ ਤੁਹੀ ਸੁਣਾਓ।
ਹੋਰ ਕੀ ਕਰਦੇ।
ਕੁਛ ਨੀ ਚਾਹ ਚੂ ਪੀ ਕੇ ਹਟੇ ਆ, ਤੁਹੀ ਸੁਣਾਓ।
ਬੱਸ ਆਹਿ ਯਾਤਰਾ 'ਤੇ।
ਆਹੋ ਸਸਤੀ ਗਏ ਸੀ ਨਾ ਅੱਜਹ, ਸਾਰੇ ਜਾਣੇ ਗੇ ਹੋ
ਨਿਕਲ ਗਏ ਹੀ ਸਵੇਰ ਦੇ ਨਿਕਲੇ ਹੋਏ ਆ
ਹੈਲੋ ਹਾਂਜੀ ਪਹੁੰਚ ਗੇ ਤੁਹੀ
ਮੌਸਮ ਕਿੱਦਾਂ ਦਾ ਬਾਰਿਸ਼ ਆਰੀ
ਬਾਰਿਸ਼ ਤੇ ਨੀ ਹੈ ਧੁੱਪ ਹੀ ਹੈਗੀ ਹੈ ਹੁਣੇ ਤੇ
ਇੱਥੇ ਬਾਰਿਸ਼ ਹੋਈ ਈ ਸਵੇਰੇ ਕਾਫੀ ਸਵੇਰੇ ਬਹੁ ਬਾਰਿਸ਼ ਹੋਈ ਅੰਮ੍ਰਿਤਸਰ ਅਸੀਂ ਨਿਕਲੇ ਆਂ ਸਾਢੇ ਕ ਅੱਠ
ਅੱਛਾ, ਅੱਛਾ
ਹਾਂ ਇੱਥੇ ਹੋਈ ਬਾਰਿਸ਼ ਅਸੀਂ ਪਹੁੰਚ ਗਏ ਕੀਰਤਪੁਰ।
ਅੱਛਾ ਅੱਛਾ। ਠੀਕ ਹੈ ਠੀਕ ਹੈ ਮੈਨੂੰ ਲੱਗਿਆ ਸ਼ਾਇਦ ਤੁਸੀਂ ਬਾਏ ਕਾਰ ਜਾਣਾ ਜਿਵੇਂ ਤੁਸੀਂ। ਅੱਛਾ ਅੱਛਾ।
ਹਾਂ ਫਿਰ ਨੈਣਾ ਦੇਵੀ। ਹਾਂ ਆਵਾਜ਼ ਨਾ ਸ਼ੋਰ ਬੜਾ ਆਉਂਦਾ ਪਿਆ। ਉਹ ਵੀ ਚਲੇ ਗਏ ਨਾ ਨਾਨਕੇ।
ਹਾਂ ਉਹ ਮੈਂ ਉਹਨਾਂ ਨੂੰ ਫੋਨ ਕਰਦੀ ਪਈ ਸੀ ਉਹਨਾਂ ਨੇ ਫੋਨ ਚੁੱਕਿਆ ਹੀ ਨਹੀਂ। ਹਾਂ ਹਾਂ ਮੈਂ ਫੋਨ ਕਰਦੀ ਪਈ ਸੀ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ।
ਮੈਂ ਕਿਹਾ ਸਵੇਰ ਦੇ ਉਹ ਮੇਰੇ ਖਿਆਲ ਨੈੱਟ ਬੰਦ ਹੋਇਆ ਸੀ।
ਅੱਛਾ ਅੱਛਾ ਹਾਂ ਸਾਡੀ ਤੇ ਉਹ ਹੈ ਹੀ ਨੀ ਲਾਈਟ ਹੁਣੇ ਆਈ। ਉਧਰ ਪਹਿਲਾਂ ਚਾਰ ਵਜੇ ਆਈ ਹ। ਪਤਾ ਨੀ ਕੱਟ ਲੱਗਾ ਹੋਇਆ ਸੀਂ ਚਾਰ ਵਜੇ ਆਈ ਸਾਡੀ ਲਾਈਟ ਤੇ ਬਹੁਤ ਤੰਗ ਕੀਤਾ ਹੋਇਆ ਸੀ ਲਾਈਟ ਨੇ।
ਅੱਛਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ।
ਕਦੋਂ ਆਉਣਾ ਅੰਜੂ ਉਹਨਾਂ ਨੇ।
ਪਤਾ ਨੀ ਹੋਈ ਹੀ ਮੇਰੀ ਅੱਜ ਗੱਲ ਕਹਿੰਦੇ ਪਏ ਹੀ ਕਹਿੰਦੇ ਕਿ ਅਠਾਈ ਓਨਤੀ ਹੁਣੇ ਫੁੱਫੜ ਟੂਰ ਤੇ। ਤੇ ਗਏ ਓਹਨਾ ਨੇ ਉੱਨਤੀ ਨੂੰ ਆਉਣਾ ਮੇਰੇ ਹਿਸਾਬ ਨਾਲ ਕਹਿੰਦੇ ਉਸ ਤੋਂ ਬਾਅਦ ਹੀ। ਪਿੰਡ ਨੀ ਮਤਲਬ ਹੁਣੇ ਟੂਰ ਤੋਂ ਵਾਪਿਸ ਆਉਣਾ ਵਾ ਬਾਕ ਫਿਰ ਉਸ ਤੋਂ ਬਾਅਦ ਹੀ ਆਣਗੇ ਅਠਾਈ ਉਨੱਤੀ ਤੋਂ ਬਾਅਦ ਹੀ।
ਅੱਛਾ ਓਹਨਾ ਨੇ ਫੁੱਫੜ ਨੇ।
ਹਾਂਜੀ ਹਾਂਜੀ।
ਅੱਛਾ ਤਿੰਨ ਤਰੀਕ ਨੂੰ ਆਉਣਾ ਵਾਪਿਸ।
ਨਹੀਂ ਨਹੀਂ ਠਾਈ ਨੱਤੀ ਨੂੰ ਟੂਰ ਤੋਂ ਆਉਣਾ ਵਾਪਿਸ।
ਅੱਛਾ ਉਹ ਹਾਲੇ ਏਤੀ ਹੈ।
ਮਨੀਸ਼ ਦੀ ਵਹੁਟੀ ਅੱਛਾ ਅੱਛਾ ਕੋਈ ਨੀ। ਨਹੀਂ ਆਉਂਦੇ ੳਹਨੂੰ ਕਵਾਂਗੇ ਚੱਲ ਚੱਲੀਏ ਅੱਗੇ ਘੁੰਮ ਕੇ ਆਉਂਦੇ ਆਂ।
ਕੋਈ ਨਾ ਪੁੱਛ ਕਰ ਲਿਓ ਗੱਲ।
ਜਵਾਲਾ ਜੀ ਸਾਰੇ ਨਿਕਲ ਜਾਂਦੇ ਉਹਨੇ ਰਹਿਣਾ। ਤੁਹਾਡੇ ਵੱਲ ਫੇਰ ਆ ਕੇ ਅੰਜੂ ਉਨਾਂ ਨੇ।
ਪਤਾ ਨੀ ਹਲੇ ਤੇ ਉਹ ਕਹਿਣ ਦੇ ਉੱਧਰ ਜਿਹੜੀ ਸਰਸੇ ਵਾਲੀ ਭੂਆ ਨਾ ਉੱਧਰ ਕਹਿਣ ਦੇ ਜਾਣ ਨੂੰ।
ਅੱਛਾ ਪਹਿਲੇ ਉੱਧਰ ਜਾਣਾ।
ਹਾਂ ਉਹ ਕਹਿਣ ਦੀ ਸੀ ਨਾ ਅੱਜ ਉਹ ਪੂਜਾ ਜਿਹੜੇ ਆਈ ਸੀ ਨਾ ਤੇ ਉਹਨਾਂ ਨੇ।
ਅਕਈੜਦਾ ਵਾਂ ਕਿੜਨ ਥੋੜੇ ਦਿਨ ਠਹਿਰ ਕੇ ਨਹੀਂ ਜਾ ਸਕਦੀ ਹੁਣੇ ਓ ਮਿਲ ਕੇ ਗਈ ਹ।
ਪਤਾ ਨੀ ਉਹ ਕਹਿਣ ਦੇਈ ਉਹਨੂੰ ਕੀ ਪਤਾ ਆਉਣਾ ਤੇ ਇੱਧਰ ਵੀ ਆਉਣਗੇ ਚੱਕਰ ਤੇ ਮਾਰਨਗੇ ਇੱਧਰ ਵੀ ਆਏ ਤੇ।
ਨਹੀਂ ਨਾ ਮੈਂ ਆਉਣਾ ਤੇ ਫੇਰ ਆਪਾਂ ਘੁੰਮਣ ਫਿਰ ਨਿਕਲਣਾ ਹਿਮਾਚਲ।
ਅੱਛਾ ਅੱਛਾ ਫੁਫੜ ਹੀ ਕਹਿੰਦੇ ਨੇ ਨਾ ਪਰ ਭੂਆ। ਭੂਆ ਮਨਾ ਕਰਦੇ ਭੂਆ ਕਹਿੰਦੇ ਨਈ ਗਰਮੀ ਬੜੀ ਗਰਮੀ ਬੜੀ ਹੈ।
ਆਹੋ ਮੈਂ ਇਹਨਾਂ ਨੂੰ ਕਰਨਡੇ ਹੀ ਨਾ। ਫੋਨ ਕਹਿੰਦੇ ਫਿਰ ਆਪਾਂ ਉੱਧਰ ਚਲੇ ਜਾਣਾ ੳਹ ਆਈਆਂ ਹੋਈਆਂ ਹਲੇ ਉੱਧਰ। ਆਪਾਂ ਚੱਲੇ ਹੀ ਨਾ ਦਵਾਈ ਲੈਣ ਤੇ ਕਹਿੰਦੇ ਚੱਲ ਹੋ ਆਨੇ ਆ। ਤੇ ਕਹਿੰਦੇ ਮੈਂ ਤੇ ਨੀ ਇੱਥੇ ਹੈਗਾ ਸਵਾਰੀ ਤੇ ਆ।
ਹਾਂ।
ਤੇ ਉਹ ਉੱਧਰ ਆਈਆਂ ਹੋਈਆਂ ਨੇ।
ਤੇ ਗਏ ਫੇਰ ਤੁਸੀਂ ਗਏ ਨੀ ਫੇਰ ਬੂਆ ਵੱਲ।
ਨਾ ਨਾ ਨਹੀਂ ਗਏ ੳਹ ਫਿਰ ਕਹਿੰਦੇ ਰਾਮੇ ਭਾਜੀ ਕਹਿੰਦੇ ਘਰ ਨਹੀਂ ਹੈਗਾ ਮੈਂ। ਨਾਲੇ ਉਹ ਪ੍ਰਾਹਣੀਆਂ ਆਈਆਂ ਹੋਈਆਂ। ਫਿਰ ਇਹ ਕੱਲੇ ਚਲੇ ਗਈ ਮੈਂ ਗਈ ਨੀ ਦਵਾਈ ਲੈਣ ਇੱਕ ਤਾਂ ਗਰਮੀ ਬੜੀ ਨਿਕੀ। ਚੱਲਣ ਨੂੰ ਦਿਲ ਨਹੀਂ ਕਰਦਾ ਕਿਤੇ ਵੀ। ਇਹ ਤੇ ਚਲੋ ਹੈਗਾ ਸੀ ਸਾਡਾ ਸੰਗ ਨਾਲ ਤੇ ਬਸੀ ਤੇ ਆਣਾ। ਪਰ ਗਰਮੀ ਬੜੀ ਹੁਣ ਬਾਰਿਸ਼ ਕਰਕੇ ਨਾ ਜਿਹੜੀ ਬੰਦ ਹੋ ਜਾਂਦੀ ਐ ਨਾ। ਮਤਲਬ ਜਿਹੜੀ ਬਾਰਿਸ਼ ਹੋ ਕੇ ਬੰਦ ਹੁੰਦੀ ਨਾ ਉਹਦੇ ਜ਼ਿਆਦਾ ਗਰਮੀ ਹੋ ਜਾਂਦੀ ਏ। ਇੱਥੋਂ ਦਾ ਕਿਹੋ ਜਿਹਾ ਮੌਸਮ ਐ? ਇੱਥੋਂ ਦਾ ਠੀਕ ਆ? ਹੈਲੋ, ਅੱਛਾ ਅੱਛਾ ਕੀ ਬਣਾ ਲਿਆ ਅੱਜ? ਤੇ ਕੀ ਖਾਧਾ ਅੱਜ? ਸਾਡੇ ਅੱਜ ਇਹਨਾਂ ਨੇ ਖਵਾਇਆ ਸੀ ਖੀਰ। ਦਾਲ, ਚਾਵਲ, ਮਟਰ-ਪਨੀਰ।